ਕੀ ਕਰਦੇ
ਕੋਸ਼ ਨੀ ਬਾਰ ਨਿਕਲੀ ਹੁਨੇ ਚਾ ਪੀ ਕੇ।
ਚਾ ਪੀ ਲੀ ਏ?
ਹਾਂ, ਚਾ ਪੀ ਲੀ ਏ। ਵੇਖਾਂ, ਬਾਰ ਮੈਂ, ਮੌਸਮ ਕੈਹੋ ਜਿਹੈ।
ਕਿੱਦਾਂ ਦਾ ਮੌਸਮ ਹੋਇਆ ਇੱਥੇ?
ਬੜੀ ਗਰਮੀ ਤੇ ਵੱਟ ਕੱਢੇ ਪੇ ਰੱਬ ਨੇ। ਨਾ, ਧੁੱਪ ਹੀ ਧੁੱਪ ਐ ਅੱਜੇ ਤਾਂ।
ਕਹੰਦੇ ਮੀਂਹ ਪੈਨਾ।
ਰੋਜ ਕੈ ਦਿੰਦੇ ਮੀਂਹ ਪੈਣੈ। ਪਤਾ ਨੀ ਕਿੱਦਨ ਔਨਾ ਮੀਂਹ ਏਨਾਂ ਦਾ, ਤੇਲ ਚੋਣਾ ਪੈਣਾ, ਲੱਗਦੈ।
ਆਹੋ, ਬੰਬਈ ਪਹੈਲੇ ਡੁੱਬੀ ਪਈ।
ਹੂੰ? ਅਸੀਂ ਪਤਾ ਨੀ ਕਿੱਦਨ ਡੁੱਬਨੈ।
ਡੁੱਬੀਏ ਤੇ ਨਾ ਮੀਂਹ ਹਜੇ ਤਾਂ ਔਥੇ ਹਾਂ ਮੀਂਹ ਪੈ ਜੇ ਏਨਾ ਹੀ ਬੋਹਤ ਐ।
ਔਵੇਂ ਹਵਾ ਚੱਲ ਜੇ, ਮੀਂਹ ਪੈ ਜੇ
ਕੀ ਬਨੌਣ ਲੱਗੇ, ਅੱਜ।
ਅੱਜ, ਦਾਲ ਬਨਾਣ ਲੱਗੀ ਆਂ ਮੂੰਗੀ ਮਸਰਾਂ ਦੀ।
ਚਲੋ ਵਧੀਐ, ਮਜ਼ਾ ਆਊ।
ਹਾਂ, ਕੱਲ ਗਏ ਸੀ ਭੋਗ ਤੇ। ਮਰਗੇ ਦਾ ਭੋਗ ਸੀ, ਔਥੇ। ਔ ਖਾਣਾ ਪੀਣਾ ਲੈ ਆਂਦਾ।
ਅੱਛਾ।
ਭਰਾ ਹੋਵਾ ਕੱਲ ਦਾ ਖਾਨ ਡੇਆ ਹੈਵੀ ਹੈਵੀ।
ਅੱਛਾ ਜੀ ਹਲਕਾ ਹਲਕਾ ਖਾਨਾ ਏ।
ਹਾਂ ਅੱਜ ਮੈਂ ਪਤਲੀ ਜੀ ਦਾਲ ਬਨਾਨੀ ਆ ਤੇ ਔਹ ਖਾਂਨੇ ਆਂ।
ਹਾਂ ਨਈ ਵਧੀਆ ਐ ਗੀ ਜਿਆਦਾ ਹੈਵੀ ਖਾ ਕੇ ਵੀ ਮੁੜ ਵੀ ਕੁੱਛ ਖਾਧਾ ਨੀ ਜਾਂਦਾ।
ਤੇ ਔਰ
ਹੂੰ ਪਨੀਰ ਖਾ ਖਾ ਕੇ ਵੀ ਬੰਦਾ ਅੱਕ ਜਾਂਦਾ।
ਹਾਂ, ਇਹ ਤਾ ਹੈ ਦਰਾਨੀ। ਘਰ ਆਏ ਖਵਾ ਖਵਾ ਕੇ ਪਨੀਰ ਏ ਨਾਸਾਂ ਬੰਦ ਕੀਤੀਆਂ ਸਾਡੇ ਖੁਵਾ ਖਵਾ ਕੇ।
ਅੱਛਾ ਮੋਟੇ ਔ ਕੇ ਚੱਲੇ ਔ ਫੇਰ।
ਤੇ ਔਰ ਮੋਟੇ ਨਾਲ ਕੱਪੜੇ ਟਾਈਟ ਹੋ ਗਏ ਆ ਤੇ। ਮੇਰੀ ਕੁੜੀ ਰਾਤ ਮੈਨੂੰ ਵੇਖ ਵੇਖ ਹਸਂਨ ਡਈ ਮੰਮੀ ਤੁਹਾਡਾ ਏਡਾ ਵੱਡਾ ਮੂੰਹ ਹੋ ਗਿਆ ਏਡਾ ਵੱਡਾ ਢਿੱਡ ਹੋ ਗਿਆ, ਤੇ ਹੁਨ ਮੈਨੂੰ ਆ ਹੁਨ ਮੈਨੂੰ ਆਪ ਨੂੰ ਮਹਿਸੂਸ ਹੋਨ ਡੇਆ ਵੀ ਹਾਂ ਕੱਪੜੇ ਟਾਈਟ ਲੱਗਨ ਡੇ ਮੈਨੂੰ।
ਚਲੋ, ਇਹ ਤੇ ਨੀ ਕਹੋਗੇ ਕਿ ਦਰਾਣੀ ਦੇ ਘਰ ਦਿਓਰ ਦੇ ਘਰ ਜਾ ਕੇ ਤੇ ਕੀ ਰਹੀ ਮੈਂ ਹੈਂ।
ਆਹੋ, ਹਜੇ ਤਾਂ ਅੰਬਰਸਰ ਜਾਣਾ ਹੁਣ ਭੈਣ ਘਰ ਜਾਣਾ ਤੇ, ਉਹਨੂੰ ਪਤਾ ਲੱਗ ਜਾਣਾ ਵੀ ਹਾਂ ਮੋ ਹੋ ਕੇ ਆਈ ਏ ਉਹਨੇ ਕਹਿਣਾ ਕਿਹੋ ਜਿਹੀ ਗਈ ਸੀ, ਤੇ ਕਿਹੋ ਜੀ ਹੋਕੇ ਆ ਗਈਏ। ਓਨੇ ਵੀ ਵੇਖ ਕੇ ਹੈਰਾਨ ਹੋ ਜਾਣਾ, ਨਾਲ ਹੀ ਸੀ ਹੋਣਾ
ਹੂੰ,
ਆਪਦੇ ਹੱਥ ਨਾਲ ਪਕਾ ਕੇ ਖਾਵਾਂਗੇ।
ਹਾਂ, ਉਹ ਤੇ ਗੱਲ ਹੈਗੀ ਐ ਤੁਹਾਡੇ ਡੋ
ਤੇਰੀਆਂ ਤਾਂ ਪੱਕੀਆਂ, ਹਾਂ ਵਧੀਆ ਡੋਗੀ ਲੇਟੀਆਂ ਮਾਰਨ ਡੇ
ਅੱਛਾ, ਕੀ-ਕੀ ਨਾਂ ਰੱਖ ਲਿਆ।
ਨਾ ਨਾ ਹਜੇ ਰੱਖੇ ਨੀ ਮੈਂ,
ਅੱਛਾ, ਰੱਖੇ ਨੀ ਅਜੇ ਚਲੋ ਕੋਈ ਨਾ, ਦੇਣੇ ਕਿਸੇ ਨੂੰ ਕਿ ਨਈ ਦੇਣੇ
ਨਾ, ਅਸੀਂ ਤਾਂ ਨੀ ਦੇਣੇ ਕਿਸੇ ਨੂੰ ਤੁਹਾਡੇ ਵੀ ਹੈ
ਕਿਸੇ, ਹਾਂ ਨਈ ਸਾਡੇ ਕੋਲੇ ਵੀ ਹੈਗੀ। ਹਾਂ ਅਸੀਂ ਦੇ ਦੇਣੇ ਅਸੀਂ ਕੀ ਕਰਨੇ ਇੰਨੇ
ਅੱਛਾ, ਤੁਸੀਂ ਕੀ ਨਾ
ਇੱਕ ਰੱਖਣ, ਅਸੀਂ ਵੀ ਸੋਚਣ ਡਏ ਸੀਂ ਕੀ ਨਾ ਰੱਖਣਾ ਨਾ, ਨਈ ਰੱਖਿਆ ਜੀ। ਹੂੰ, ਛੋਟੇ ਆ ਨਾ ਤਾਂ ਕਰਕੇ ਥੋੜੇ ਵੱਡੇ ਹੋ ਜਾਣ ਥੋੜੇ ਸਮਝਣ ਲੱਗ ਜਾਣਾ ਫੇਰ
ਆਹੋ ਫੇਰ ਪਤਾ ਲੱਗੂਗਾ, ਨਾ ਸਾਨੂੰ ਬੁਲਾਉਂਦੇ ਮੈਨੂੰ ਬੁਲਾਉਂਦੇ ਨਾ ਪਤਾ ਲੱਗ ਜਾਣਾ ਉਹਨਾਂ ਨੂੰ
ਹਾਂ, ਤੁਸੀਂ ਫੋਨ ਚ ਕੀ ਵੇਖਦੇ ਹੁੰਦੇ ਫੋਨ ਚ?
ਮੈਂ, ਪਾਕਿਸਤਾਨੀ ਨਾਟਕ।
ਅੱਛਾ, ਪਾਕਿਸਤਾਨੀ ਮ
ਹੂੰ ਉਹ ਚੰਗੇ ਲੱਗਦੇ ਆ, ਆਪਣੇ ਇੱਧਰ ਦੇ ਨਾਟਕਾਂ ਚ ਤਾਂ ਕਿੰਨਾ ਚਿਰ ਵਿਖਾਉਂਦੇ ਰਹਿੰਦੇ ਇੱਧਰ ਇੱਕ ਥੱਪੜ ਮਾਰਦੇ ਦਸ ਵਾਰੀ ਮੂੰਹ ਇੱਧਰ ਕਰਦੇ ਆ ਪਰ
ਮਾਰਦੀਆਂ ਕਿਆ ਕਿਆ ਕਿਆ ਐ ਕਰਦੇ ਆ, ਪਾਕਿਸਤਾਨ ਵਾਲੇ ਨਾਟਕ ਚ ਏ ਤਰ੍ਹਾਂ ਨੀ ਕਰਦੇ। ਉਹ ਵਧੀਆ ਇੱਕ ਵਾਰੀ ਮਾਰਤਾ ਤੇ ਮਾਰਤਾ ਦੁਬਾਰਾ ਨੀ ਵਿਖਉਂਦੇ ਆਪਣੇ ਤੇ ਚਪੇੜ ਮਾਰਦੇ, ਕਿੰਨੀ ਵਾਰੀ ਮੂੰਹ ਹ- ਲਾਉਂਦੇ, ਹਾਂ ਵਾਜ ਗਿ ਤੇ ਵਾਜ ਗਈ ਤੇ ਨਾਲੇ, ਇੱਕ ਸੀਨ ਨੂੰ ਆਪਣੇ ਇੱਧਰ ਲਟਕਾਉਂਦੇ ਰਹਿੰਦੇ ਆ, ਤਰਸਦੇ ਰਹੀ ਦਹਾਇਆ ਇਹ ਸੀਨ ਕਿਦੋਂ ਆਊਗਾ, ਆ ਕਿਦੋਂ, ਆਊਗਾ ਉਹਦੇ ਚ ਇਹ ਨਹੀਂ ਕਰਦੇ ਸਸਪੈਂਸ ਜ਼ਿਆਦਾ ਨਹੀਂ ਰੱਖਦੇ, ਪਰ ਮਜ਼ਾ ਆਉਂਦਾ ਵੇਖਣ 'ਚ,
ਅੱਛਾ, ਇੱਕੇ ਵਾਰੀ ਚ ਖ਼ਤਮ ਕਰ ਦਿੰਦੇ ਹੀ।
ਹਾਂ ਨਾਲੇ ਐਪੀਸੋਡ ਵੀ ਛੋਟੇ ਹੁੰਦੇ, ਉਹ ਦੇ ਇਨੇ ਵੱਡੇ ਨਹੀਂ ਦੇ ਆਪਣੇ ਦੋ, -ਦੋ ਸਾਲ ਖਿੱਚਦੇ ਰਹਿੰਦੇ ਇੱਰ ਤਾਂ,
ਦੋ -ਦੋ ਸਾਲ ਕਈ ਚੇਰੀ ਹੋ ਗਿਆ, ਮੈਂ ਦੇਖਦੀ ਹਾਂ ਬੜਾ ਚੇਰੀ ਹੋ ਗਿਆ ਚੱਲਦੇ ਪਏ ਨੂੰ ਮੈਨੂੰ ਲਗਦਾ ਤਾਂ ਅੱਠ - ਦਸ ਸਾਲ ਹੀ ਹੋ ਗਏ ਹਾਂ, ਇਹਨਾ ਚਿਰ ਚੱਲੀ ਹੀ ਜਾਂਦਾ ਚੱਲੀ ਜਾਂਦਾ, ਚੱਲੀ ਜਾਂਦਾ, ਹਾਂ,
ਹਾਂ ਹੁਣ, ਤਾਂ ਪਾਕਿਸ ਐਵੇ ਮਜ਼ਾਕ ਉਡਾਉਂਦੇ ਆ, ਆਪਣੇ ਨਾਟਕਾਂ ਦੇ ਇਧਰ ਦੇ ਦਾ ਨਹੀਂ ਤੂੰ ਪਾਕਿਸਤਾਨ ਨੇ ਵੇਖਣੀ ਸ਼ੁਰੂ ਕਰ, ਵੇਖ ਉਹਨਾ ਚ ਮਜ਼ਾ ਆਊਗਾ, ਉਹਦੇ ਚ ਜ਼ਿਆਦਾ ਨਾ, ਤਾਮ ਜਾਮ ਜਾ ਨੀ ਕਰਦੇ ਜਿਵੇ, ਕੁਛ ਵੀ ਹੋਵੇ ਮੂੰਹ ਕਿੰਨੀ ਵਾਰੀ ਵਿਖਾਉਣਗੇ, ਇੱਧਰ -ਇੱਧਰ ਹੁੰਦਾ ਇੱਧਰ ਹੁੰਦਾ। ਕੋਈ ਚੀਜ਼ ਨੂੰ ਜੂਮ ਕਰਕੇ ਵਾਰੀ-ਵਾਰੀ ਵਿਖਾਈ ਜਾਣਗੇ। ਪਾਕਿਸਤਾਨ ਵਾਲੇ ਚ ਇਸ ਤਰਾ ਨਹੀ ਦੇਖੰਦੇ ਹਾ ਰਪੀਟ ਨਾਲੇ ਐਪੀਸੋਡ ਵੀ ਛੋਟੇ ਕਈ ਵੀਹ ਦਿਨਾਂ ਦਾ, ਹੁੰਦਾ ਕਈ ਡੇਢ ਮਹੀਨੇ ਦਾ, ਕਈ ਦੋ ਮਹੀਨਿਆਂ ਦਾ। ਇੰਨੇ-ਇੰਨੇ ਹੁੰਦੇ ਆ।
ਜੀਦਾ ਏਨੀ ਚੀਰ ਕੰਮ ਨਬੇੜ ਦਿੰਦੇ
ਹਾ ਨਬੇੜ ਦਿੰਦੇ ਵਧੀਆ ਹੁੰਦੇ ਆ, ਮਜ਼ਾ ਆਉਦਾ ਦੇਖਣ ਚ ਉਹਨਾਂ ਦੇ ਵੀ। ਤੇ ਕੁੜੀਆਂ ਬੜੀਆਂ ਸੋਹਣੀਆਂ ਹੁੰਦੀਆਂ ਪਾਕਿਸਤਾਨ ਵਾਲੀਆਂ, ਹੀਰੋਇਨ
ਹਾਂ, ਨਹੀਂ! ਕੁੜੀਆਂ ਤਾਂ ਬੜੀਆਂ ਸੋਹਣੀਆਂ ਹੁੰਦੀਆਂ। ਮੂੰਹ ਮਾਂ ਢੱਕ ਕੇ ਰੱਖਦੀਆਂ ਨਾ, ਤੇ ਹੁੰਦੀਆ ਬੜੀ ਸੋਹਣੀਆਂ।
ਹਮ, ਨਹੀਂ! ਮੂੰਹ ਢੱਕ ਕੇ ਨੀ, ਵਧੀਆ ਸਾੜੀਆਂ-ਸੂੜੀਆਂ ਪਾ ਕੇ ਆਉਂਦੀਆਂ, ਸੂਟ ਪਾਏ ਹੁੰਦੇ ਆ। ਨਾਟਕਾਂ 'ਚ ਬਹੁਤ ਸੋਹਣੀ ਹਿੰਦੀ ਬੋਲਦੀਆ, ਇਤਰ੍ਹਾਂ ਹੀ। ਹੀਰੋ ਹੁੰਦੇ ਇਸ ਤਰ੍ਹਾਂ ਹੀ ਬੁਰਕੀਆਂ ਵਾਲੀਆਂ ਘੱਟ ਹੁੰਦੀ ਆਪਣੇ ਵਾਂਗੂੰ ਹੀ, ਹੋਂਦੇ ਨਾਟਕ! ਪਰ ਆਪਣੇ ਵਾਂਗੂੰ ਜਾਦਾ ਨੀ ਕਰਦੇ, ਜਿਵੇਂ ਮੇਕਅਪ ਕੀਤਾ, ਸਾੜੀ ਪਾਲੀ ਆ ਕਰ ਗਹਿਣੇ-ਗੁਣੇ ਜ਼ਿਆਦਾ ਨੀ ਪਾਉਂਦੀਆਂ ਨੇ।
ਆਪਣੇ ਤਾਂ ਚੰਗੇ ਐ, ਸੱਜ-ਦੱਜ ਕੇ ਰੋਟੀਆਂ ਪਕਾਉਣ ਟੱਕਰੀਆਂ ਹੁੰਦੀਆਂ ਰਸੋਈ 'ਚ ਵੀ। ਹਹ ਹਹ ਹਹ, ਪੂਰਾ ਲਿੰਬੀ-ਪੋਤੀ ਕਰਕੇ।
ਹਾਂ, ਇੰਨਾ ਨੀ ਪੁੱਤਦੀ! ਇਹ ਵੀ, ਪਾਕਿਸਤਾਨ ਵਾਲੇ ਤੈਨੂੰ, ਮਜ਼ਾਕ ਉਡਾਉਂਦੇ ਆ ਆਪਣੇ ਨਾਟਕਾਂ ਦੇ। ਗੋਪੀ ਬਹੂ ਵੇਖੋ ਤੁਸੀਂ, ਗੋਪੀ ਬਹੂ ਵੇਖੋ! ਐਂ ਕਰਦੇ ਜਦੋਂ ਲੜਾਈ। ਨੀ ਲੱਗੀ ਸੀ ਪਿੱਛੇ, ਪਿਛਲੀ ਵਾਰੀ ਪਾਕਿਸਤਾਨ ਨਾਲ ਜਦੋਂ ਕਿੰਨੀਆਂ ਰੀਲਾਂ ਆਉਂਦੀਆਂ ਸੀਗੀਆਂ! ਪਾਕਿਸਤਾਨ ਵਾਲੇ ਨਾਟਕ ਬੈਨ ਹੋ ਗਏ ਆ। ਤੇ ਹੁਣ ਕਹਿੰਦੇ- ਤੁਸੀਂ ਹਿੰਦੁਸਤਾਨੀ ਹੁਣ ਸਾਡੇ ਨਾਟਕ ਕਿੱਥੋਂ ਵੇਖੋਗੇ? ਜਾਓ, ਜਾਂ ਕੇ ਗੋਪੀ ਬਹੂ ਵੇਖੋ! ਇਸ ਤਰ੍ਹਾਂ ਕਰਦਿਆਂ ਹੁੰਦੀਆਂ ਸੀਗੀਆਂ। ਤੇ ਉਹ ਰੀਲਾਂ ਕਿੰਨੀਆਂ ਆਉਂਦੀਆਂ ਹੁੰਦੀਆ ਸੀ, ਅਬ ਕਿਆ ਦੇਖੋਗੇ- ਗੋਪੀ ਬਹੂ? ਅਬ ਕਿਆ ਦੇਖੋਗੇ? ਗੋਪੀ ਬਹੂ! ਇਸ ਤ੍ਹਾਂ ਕਰਦੇ, ਰੀਲਾ ਕਿੰਨੀਆ ਬਣਾਉਂਦੇ ਸੀ ਪਾਕਿਸਤਾਨ ਵਾਲੇ!
ਹਮ ਹਮ।
ਹਾਂ, ਚੌਟੜੇ ਸੀ ਵੀ ਸਾਡੇ ਨਾਟਕ ਬਹਿਣ ਹੋ ਗਏ, ਹੁਣ ਤੁਹਾਡਾ ਟਾਈਮ-ਪਾਸ ਕਿਵੇਂ ਹੋਊਗਾ?
ਹਮ! ਮੈਂ ਇੱਕ, ਅੱਛਾ, ਮੈਂ ਇੱਕ ਦੇਖ ਵੈਸੇ, ਛੋਟੀ-ਛੋਟੀ ਜੀ ਸ਼ੋਰਟ ਜਿਹੀ ਹੁੰਦੀਆ ਵਾ ਉਹਦੇ 'ਚ ਬੜੇ ਸੋਹਣੇ ਉਹਨਾਂ ਨੇ ਕੇ ਕੱਚੇ ਘਰ ਬਣਾਏ ਹੁੰਦੇ ਆ।
ਅੱਛਾ!
ਤੇ ਉਹਨੂੰ ਬੜਾ ਸੋਹਣਾ ਕੱਚੇ ਘਰ ਨੂੰ ਸਜਾਇਆ ਹੁੰਦਾ ਵਾ। ਫੇਰ ਅੱਜ ਕੀ ਬਣਾਇਆ ਹੈ? ਅੱਜ ਆਹ ਚੀਜ਼ ਬਣਾਉਣ ਲੱਗੇ ਆ। ਅੱਜ ਸਾਡਾ ਏ ਰਿਸ਼ਤੇਦਾਰ ਆਉਣ ਡਿਆ ਐ। ਅੱਜ ਆਹ ਚੀਜ਼ ਪਕਾ ਪਕਾਵਾਂਗੇ ਅਸੀਂ, ਹਾਂ। ਏਦਾਂ ਕਰ-ਕਰ। ਤੇ ਬੜੇ ਸੋਹਣੇ ਘਰ ਉਹਨਾਂ ਨੇ ਕੱਚੇ ਮਤਲਬ, ਚੰਗਾ ਸੋਹਣਾ ਘਰ ਆਪਣਾ ਵੀ ਬਣਿਆ ਹੋਇਆ ਇਹਨਾਂ ਦਾ, ਲੇਕਿਨ ਕੱਚੇ ਘਰ ਜਿਹੜੇ ਆ, ਅਲੱਗ ਬਣਾਏ ਹੋਏ। ਇਹਨਾਂ ਨੇ ਉੱਥੇ ਮਤਲਬ ਜਿਵੇਂ ਸ਼ੂਟ ਕਰਨ ਜਾਂਦੇ ਹੈ ਨਾ।
ਅੱਛਾ। ਟੈਮ ਦੇਖਦੇ ਰਹੋ, ਮੈਨੂੰ ਪਤਾ ਨੀ ਲੱਗਣਾ ਟੈਮ ਦਾ।
ਹਾਂ। ਕੋਈ ਨੀ, ਮੈਂ ਦੇਖੀ ਜਾਣ ਡਈ ਆਂ। ਹਾਂ। ਹਮ, ਹੋਰ
ਉਹੀ ਵਾਲਾ ਵੇਖਦੀ, ਛੋਟੇ-ਛੋਟੇ ਜਿਹੜੇ ਉਹ ਆਪਣੀ ਨਨਾਨ ਵੇਖਦੀ ਆ। ਗੂੰਗੇ ਜੇ
ਨਹੀਂ, ਉਹ ਨੀ ਮੈਂ ਵੇਖਦੀ। ਅੱਛਾ-ਅੱਛਾ। ਨਹੀਂ, ਉਹ ਨਹੀਂ ਵੇਖਦੀ ਮੈਂ। ਉਹ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀ, ਉਹ ਤਾਂ ਹਿੰਦੀ ਪੜ੍ਹ ਲੈਂਦੀ ਆ ਤੇ ਮੇਰੇ ਤੋਂ ਇੰਨੀ ਜਲਦੀ ਪੜ੍ਹੀ ਨੀ ਜਾਂਦੀ। ਉਹ ਕੀ ਪਹਾੜੀਏ ਨੇ ਚੁੱਕ ਕਿਤੇ ਕਦੀ ਕਿਤੇ ਚੁੱਕ ਕੇ ਤੁਰੇ ਜਾਂਦੇ, ਕਦੀ ਕਿਤੇ ਚੁੱਕ ਕੇ ਤੁਰੇ ਫਿਰਦੇ ਉਹ।
ਆਹੋ, ਮੈਂ ਵੀ ਉੱਧਰ ਗਈ ਸੀ। ਉਹਨਾਂ ਦੇ ਘਰ ਤੇ ਉਹਨਾ ਨੇ ਉਹ ਲਾਏ ਹੋਏ ਸੀਗੇ। ਤੇ ਉਹ ਮਿੱਟੀ ਨਾਲ ਕਈ ਨਾ ਮਿੱਟੀ ਚੁੱਕਣ ਡਿਆ ਉਹ ਭਾਈ। ਮਿੱਟੀ ਚੁੱਕ-ਚੁੱਕ ਤੇ ਪਾਉਣ ਡਿਆ, ਟਰਾਲੀ ਜੀ 'ਤੇ ਮੈਨੂੰ ਐਂ ਲੱਗਨ ਡਿਆ, ਮੇਰੀ ਅੱਖਾਂ 'ਚ ਪੈਣਡੀ ਰਈ ਮਿੱਟੀ। ਤੇ ਬਾਅਦ ਚ ਮੈਂ ਦੀਦੀ ਹੱਥ ਮਿੱਟੀ ਮਿੱਟੀ ਮੇਰੀ ਅੱਖਾਂ 'ਚ ਪੈਣ ਡਈ, ਕਹਿੰਦੀ ਨਹੀਂ-ਨਹੀਂ ਸਾਡੀ ਕੰਧਾਂ ਤੋਂ ਆਉਣ ਡਈ ਮਿੱਟੀ।
ਹੂੰ, ਹੂੰ, ਹੂੰ ਓ ਪੱਖੇ ਤੋਂ ਆਉਂਦੀ ਹੋਣੀ ਆ।
ਪੱਖੇ ਤੋਂ ਆਉਣ ਡਈ ਆ ਮਿੱਟੀ, ਪੱਖਾ ਫੇਰ ਘ-ਘ, ਘੱਟ ਕੀਤਾ, ਤੇ ਫੇਰ ਘੱਟੀ ਮਿੱਟੀ। ਮੈਂ ਇਹ ਤਾ ਉੱਡ- ਉੱਡ ਕੇ ਅੱਖਾਂ 'ਚ ਪੈਣ ਡਈਆ। ਇੰਨੀਆਂ ਵੀ ਕੰਦਾਂ ਝੜਦੀਆਂ ਕਿਸੇ ਦੀਆਂ, ਇੰਨੀਆਂ ਝੜਨ ਦੀਆਂ ਉਹਨਾਂ ਦੀਆਂ।
ਹਮ
ਹਾਂ। ਤਾਂਹੀਓ, ਤਾਂ ਹਜੇ ਦਾਮ ਵੱਧਦਾ ਨੀ ਪਿਆ, ਉਹਨਾਂ ਦੇ ਘਰ ਦੇ ਕਹਿੰਦੇ, ਦਸ ਲੱਖ ਤੋਂ ਕੋਈ ਵੱਧਦਾ ਹੀ ਨੀਗਾ।
ਹਾਂ, ਉਹੀ ਨਾ ਇਹ ਪੈਸੇ ਵੱਧ ਮੰਗਦੇ। ਹੂੰ
ਕੰਧਾ ਵੇਖ ਕੇ 'ਤੇ ਫਿਰ ਦਸ ਲੱਖ ਵੀ ਵਾਧੂ, ਇਹਨੂੰ ਇਹੋ ਜਿਹੇ ਘਰ ਨੂੰ।
ਵੈਸੇ ਪੈਸੇ ਜ਼ਿਆਦੇ ਲਾ ਲਏ ਨਾ ਇਹਨਾਂ, ਨੇ ਨਾ ਇੰਨਾ ਤਾਮਝਾਮ ਕਰਦੇ। ਨਾ ਪਤਾ ਤਾਂ ਸੀ, ਰਹਿਣਾ ਨੀ ਆਪਾਂ ਇੱਥੇ।
ਹਾਂ-ਹਾਂ।
ਹੂੰ
ਉਹ ਤਰ੍ਹਾਂ ਵਧੀਆ ਲੱਗਿਆ, ਜਿਵੇਂ ਗਏ ਨੀ ਜਿੱਦਣ ਅਸੀਂ ਮੈਨੂੰ ਲੱਗਿਆ ਸੁਨਾ ਉਹਨਾਂ ਦਾ ਗੁਗ ਪਾਂਦੇ ਹੀ ਜੀ ਲੱਗ ਗਿਆ।
ਆਨੀ ਦਿਲ 'ਤੇ ਲੱਗ ਜਾਂਦਾ, ਹਮ। ਨਾਲੇ ਹੈ ਨਾ, ਘਰ ਦੇ ਲੱਗ ਮਿਲਾਂਗੀ।
ਹਾਂ, ਪਤਾ ਮੈਂ ਸੋਚਿਆ ਸੀ। ਲਾਸਟ ਇੱਕ ਤੇ ਉਹਨਾਂ ਦੇ ਘਰ ਉੱਥੇ ਵੀ, ਵੇ ਉਦੋਂ ਅੱਗੇ ਹੈਗਾ ਨੀ, ਉਦੋਂ ਅੱਗੇ ਪੈਲੀਆਂ ਐ। 'ਤੇ ਉਦਣ ਛੱਤ ਤੇ ਚੜ ਕੇ ਵੇਖਿਆ। 'ਤੇ ਗਾਂਹ ਵੀ ਪਿੰਡ ਹੈਗਾ, ਮੈਂ ਤੇ ਪਹਿਲੀ ਵਾਰੀ ਵੇਖਿਆ। ਬੀ ਇਧਰ ਸਾਈਡ ਤੇ
ਨਹੀਂ, ਬਹੁਤ ਸਾਰੇ ਘਰ ਆ। ਕਿੰਨੇ ਸਾਰੇ ਘਰ ਆ।
ਹਾਂ, ਪਹਿਲਾਂ ਮੈਂ ਕਦੀ ਵੇਖਿਆ ਨਹੀ ਰਾਤ ਤੇ ਮੈਂ ਇੱਕ-ਦੋ ਵਾਰੀ ਗਈ ਆ। ਤੇ ਬਸ ਉਹਨਾਂ ਦੇ ਘਰ ਤੱਕ ਹੀ ਗਈ ਆ। ਤੇ ਮੈਂ ਵੇਖਿਆ ਬਾਹਰ ਏ, ਇਹ ਕਿੰਨੀਆਂ, ਗਲੀਆਂ ਕਿੰਨਾ ਚੰਗਾ ਲੱਗਣ ਡਿਆ। ਮੇਰੀ ਬੇਟੀ ਵੀ ਗਈ, ਤੇ ਕਹਿੰਦੀ ਮੰਮੀ ਐ ਲੱਗਣ ਡੀਆ, ਜਿਵੇਂ ਤੁਹਾਡੇ ਮਾਮੇ ਦਾ ਘਰ ਹੋਵੇ। ਦੋਤੇ ਵੀ ਇਤਰਾ ਹੀ ਆ, ਸਾਡੇ ਉੱਥੇ ਜਾਣੇ ਮਾਮੇ ਦੇ ਘਰ ਤੇ ਉਹਨਾਂ ਦਾ ਵੇਤਰਾ ਦਾ ਸਾਬ। ਪਤਾ ਲਗਦਾ, ਛੱਤ ਤੇ ਚੜੇ ਤੇ ਕਹਿੰਦੀ ਮੰਮੀ ਐਂ ਲਗਦਾ, ਜਿਵੇਂ ਤੁਹਾਡੇ ਮਾਮੇ ਘਰ ਖੜੇ ਹੁੰਨੇ ਆ ਅਸੀਂ।
ਅੱਛਾ।
ਕਿੰਨੀ ਠੰਡੀ ਹਵਾ ਆਉਂਡੀਈ ਸੀ। ਉੱਥੇ ਤੇ ਚੜ੍ਹ ਕੇ ਜੀ ਕਰਦਾ, ਕੁਰਸੀਆਂ ਢਾਹ ਕੇ ਇੱਥੇ ਹੀ ਬਹਿ ਜਾਈਏ। ਸਾਰੇ ਘਰ ਵੀ। ਖੰਡੇ ਫੇਰ ਮੇਰੀ ਦਰਾਣੀ ਦਾ ਮੁੰਡਾ ਮੈਨੂੰ ਲੈ ਕੇ ਗਿਆ। ਬਾਜ਼ਾਰ ਮੈਂ ਲੈਣੀ ਸੀ ਲੈਸ ਜੀ ਓ ਫਿਰ ਮੈਨੂੰ ਉੱਧਰੋ ਦੀ ਲੈ ਕੇ ਆਇਆ। ਅੰਦਰ ਹੀ ਅੰਦਰ ਦੀ ਮੈਂ ਵਾਹ ਤੂੰ ਤਾਂ ਮੈਨੂੰ ਸਾਰਾ ਪਿੰਡ ਕੁਮਾਤਾ ਬਾਨੇ ਨਾਲ ਕਹਿੰਦਾ 'ਤੇ ਹੋਰ
ਬੱਚੇਆਂ ਨੂੰ ਅੱਜ-ਕੱਲ ਸਾਰਾ ਪਤਾ ਏ
ਹਾਂ
ਘੁੰਮਾ ਕੇ ਵੇਖ ਲੈਂਦੇ ਆ
ਕਿੱਧਰ-ਕਿੱਧਰ ਦੀ, ਕਿਹੜੀਆਂ-ਕਿਹੜੀਆਂ ਗਲੀਆਂ ਦੇ ਵਿੱਚ ਦੀ ਲਿਆਇਆ ਮੈਨੂੰ ਇਡੀ ਉੱਚੀ ਘਾਟੀ ਦੇ ਉੱਤੋਂ ਥੱਲੇ ਆਈ। ਮੈਂ ਕਿੰਨਾ ਖ਼ਤਰਾ ਰਾਹ ਤੂੰ ਚਲਾ ਲੇਗਾ, ਮੈਂ ਉਤਰਾਂ ਕਹਿੰਦਾ ਨਈ-ਨਈ ਤਾਈ ਜੀ ਬੈਠੇ ਰਹੋ। ਤੇ ਵਾਵਾ ਲੈ ਆਇਆ। ਮੈਨੂੰ ਬੜਾ ਘੁੰਮਾ ਲਿਆ ਇੰਨੇ ਮੈਂ ਕਿਹਾ ਚੱਲ। ਮੈਂ, ਮੈਂ ਛਤ ਉੱਤੋਂ ਵੇਖਿਆ ਸੀ, ਏਰੀਆ 'ਤੇ ਚੱਲ ਤੂੰ ਮੈਨੂੰ ਅੰਦਰੋ- ਅੰਦਰੋ ਘੁੰਮਾ ਤਾ
ਅੰਦਰੋਂ-ਅੰਦਰੋਂ ਘੁੰਮਾ ਤਾ, ਹਾਂ ਬੱਚੇ ਅੱਜ-ਕੱਲ ਸਮਾਟ ਆ, ਸਾਰਾ ਪਤਾ ਉਨਾਂ ਨੂੰ ਕਿੱਧਰ ਦੀ ਜਾਣਾ ਕਿਵੇਂ ਜਾਣਾ।
ਹਾਂ ਉਹੀ ਤੇ ਇੱਧਰ ਦੀ ਗਏ, ਘਾਟੀ ਥਾਣੀ ਤੇ ਉੱਧਰ ਦੀ ਲੈ ਕੇ ਆਇਆ। ਮੈਨੂੰ ਵਾਪਸ ਅੰਦਰ-ਅੰਦਰ ਦੀ ਮੈਂ ਵਧੀਆ, ਮਨਤ ਮੈਂ 'ਤੇ ਇਨ੍ਹਾਂ ਪਿੰਡ ਵੇਖਿਆ ਹੀ ਨਈ ਸੀਗਾ। ਨਾ, ਆਹਾਂ ਲੱਗਦਾ ਸੀ। ਕਿ, ਮੈਨੂੰ ਉਹੀ ਤੇ ਮੈਨੂੰ ਜਦੋਂ ਕੋਈ ਏਹੋ ਜਿਹਾ ਮੋੜ ਆਵੇ 'ਤੇ ਮੈਂ ਕਿਹਾ, ਮੈਂ ਉੱਤਰ ਜਾ ਮੈਨੂੰ ਡਰ ਲੱਗੇ, ਪਤਲਾ ਜਿਹਾ ਤਾਂ ਹੈਗਾ। ਮੈਂ ਕਿਹਾ ਇਹਤੋ ਚਲਾਇਆ ਜਾਣਾ ਕੇ ਨਈ ਨਈ ਬੈਠੇ ਰਹੋ ਕਹਿੰਦਾ ਨਈ-ਨਈ ਬੈਠੇ ਰਹੋ, ਜਿੱਦਣ ਦਾ ਉਦਾਂ ਕਬੱਡੀ ਕੱਬਡੀ ਅਜੇ ਹਟੀ ਸੀ, ਮੇਲੇ ਦੀ ਤੇ ਉਦੋਂ ਇਨੂੰ ਮੈਂ ਆਖਾ ਚੱਲ ਲੈਸ ਲੈਣ ਚੱਲੀਏ 'ਤੇ ਉਦੋਂ ਭੀੜ ਵੀ ਵਾਹਵਾ ਸੀ। ਬੰਦੇ ਹਜੇ ਨਿਕਲਦੇ ਪਏ ਸੀ, ਤੇ ਓ ਭੀੜ ਦੇ ਵਿੱਚ-ਵਿੱਚ ਦੀ ਮੈਂ, ਮੈਂ ਉੱਤਰ ਕੇ ਨਿਕਲ ਜਾਣੀ ਆ, ਕਹਿੰਦਾ ਨਈ-ਨਈ ਬੈਠੇ ਰੋ। ਲੈ ਗਿਆ ਭੀੜ ਦੇ ਵਿੱਚੋਂ ਦੀ, ਕਢ ਕੇ ਮੈਂ ਵਾਹ। ਉਨੂੰ ਪਤਾ ਮੈਂ ਕਾਬੂ ਕਰ ਲੈਣਾ, ਮੋਟਰਸਾਈਕਲ ਦਬਾਅ ਹੈਗਾ ਉਦਾ। ਮੈਨੂੰ ਲੱਗਦਾ ਸੀ ਡਰ।
ਹੂੰ!